ਹਾਂਜੀ, ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ। ਜੀ ਹੋਰ ਕੀ ਹਾਲ ਨੇ।
ਬਸ ਜੀ ਵਧੀਆ ਤੁਸੀਂ ਸੁਣਾਓ ਹੋਰ ਕੀ, ਕਿਸ ਤਰ੍ਹਾਂ ਯਾਦ ਕੀਤਾ ਅੱਜ ਤੁਸੀਂ।
ਬੱਸ ਬੈਠੇ ਹੋਏ ਮੈਂ ਕਿਹਾ ਫੋਨ ਕਰਾਂ ਤੁਹਾਨੂੰ ਬੜਾ ਚਿਰ ਹੋ ਗਿਆ ਗੱਲ ਨੀ ਹੋਈ।
ਹਾਂ ਬਹੁਤ ਵਧੀਆ ਕੀਤਾ, ਇਸ ਟਾਈਮ ਵੀ ਹੁਨੇ ਹੀ ਫਰੀ ਹੋਈ ਸੀ।
ਹਾਂ ਅੱਛਾ, ਅੱਛਾ- ਅੱਛਾ ਹੋਰ ਰੋਟੀ- ਪਾਣੀ ਹੋ ਗਿਆ।
ਹਾਂ ਬਸ ਹੁਨੇ ਹੀ ਫ੍ਰਰੀ ਹੋਏ ਆ, ਹੁਣ ਰੋਟੀ ਖਾ ਕੇ ਬੱਚਿਆਂ ਨੂੰ ਦੇਤੀ ਹੁਨੇ।
ਅੱਛਾ।
ਭਾਂਡਿਆਂ ਵਾਲੀ ਆਏਗੀ ਭਾਂਡੇ
ਹਾਂ ਉਹੀ ਬੜਾ ਹਾਂ ਇਹ ਵੀ ਬੜੀ ਮੁਸੀਬਤ ਹੈਗੀ ਹੈ ਪਾਂਡੇ ਖਾਲੀ ਕਰਨ ਦੀ ਸਾਡੇ ਤਾਂ ਸਾਡੇ ਤੇ ਭਾਂਡਿਆਂ ਵਾਲੀ ਪਤਾ ਹੈ ਜਿਹੜਾ ਇੱਧਰ ਉਧਰ ਭਾਂਡਾ ਵੀ ਪਿਆ ਹੁੰਦਾ ਨਾ ਉਹ ਵੀ ਨੀ ਚੁੱਕ ਕੇ ਲੈ ਕੇ ਜਾਂਦੀ ਉਹ ਵੀ ਦੇਣਾ ਪੈਂਦਾ
ਕਦੀਆਂ ਭਾਵੇਂ ਕੋਲ ਲੰਘ ਜਾਂਣ ਗਿਲਾਸ ਵੀ ਨੀ ਚੁੱਕ ਲੈ ਜਾਂਦੀਆਂ ਵੀੇ ਟੇਬਲ ਤੇ ਬਾਹਰ ਗਲਾਸ ਪਏ ਹੁੰਦੇ ਆ ਉੱਥੋਂ ਲੰਘ ਪੈ ਜਾਂਦੀ ਏ। ਕਦੇ ਨੀ ਇਹਨੇ ਕਿਹਾ ਮੈ ਗਲਾਸ ਲੈ ਜਾ ਚੁੱਕ ਕੇ ਨਾਲ ਹੀ ਮੈਂ ਅੰਦਰ ਜਾ ਰਹੀ ਹਾਂ ਮਤਲਬ ਹੀ ਨਹੀਂ
ਦੀ ਹੈਗੀ ਆ। ਚਲੋ ਬਾਹਰ ਦਾ ਤੇ ਛੱਡੋ ਰਸੋਈ ਚ ਪਿਆ ਹੋਇਆ ਵੀ ਨੀ ਚੁੱਕਦੀਆਂ।
ਹਾਂ, ਗੈਸ ਤੇ ਕਈ ਵਾਰੀ ਕੋਈ ਜਿਵੇਂ ਚਾਹ ਵਾਲਾ
ਹਾਂ ਨਹੀਂ ਝੁੱਕਦੀਆਂ
ਕਿ ਮਾਂਜ਼ ਦੇਵਾ ਨਾ ਕੋਈ ਮਤਲਬ ਨੀ ਜੋ ਸਿੰਕ ਚ ਪਿਆ ਹੈਗਾ ਹੀ ਮਾਂਜਨਾ ਉਸ ਤੋਂ ਬਾਅਦ ਜੋ ਹੈਗਾ ਓਸ
ਦੀ ਹੋਏਗੀ ਤਾਂ ਕੋਈ ਨਵਾਂ ਭਾਂਡਾ ਰੱਖਦ ਉਹ ਵੀ ਸਾਈਡ ਤੇ ਰੱਖ ਜਾਂਦੀ ਆ।
ਹਾਂ ਨਹੀਂ ਉਹ ਤੇ ਮਾਂਜਦੀ ਸਾਡੀ ਤੇ ਮਾਂਜ ਦਿੰਦੀ ਏ
ਸਾਡ ਸਾਡੀ ਤੇ ਬਈ ਸਾਈਡ ਚ ਰਖ ਦਿੰਦੀ ਏ।
ਜੋ ਰੱਖ ਕੇ, ਹਾਂ ਜੋ ਅਗਰ ਭਾਂਡੇ ਮਾਂਝ ਚੁੱਕੀ ਏ ਫੇਰ ਕੋਈ ਭਾਂਡਾ ਰੱਖੋ ਨਾ ਫਿਰ ਕਹੇਗੀ ਅਬ ਸ਼ਾਮ ਮਾਂਜੂਗੀ ਭਾਬੀ ਅਭੀ ਮਾਂਜੂਗੀ
ਆਏ ਬੜਾ ਨਖਰਾ ਹੈਗਾ ਬਈ ਏਹ ਨਾਂ ਦਾ ਕੰਮ ਵਧੀਆ ਦਾ ਵੀ ਸਫ਼ਾਈ ਵਾਲੀ ਵੀ ਦੋ ਦਿਨ ਆਉਂਦੀ ਹੈ ਦੋ ਦਿਨ ਛੁੱਟੀ ਕਰ ਲੈਂਦੀ ਹੈ।
ਛੁੱਟੀਆਂ ਬੜੀਆਂ ਕਰਦੀਆਂ ਨੇ ਕੀ ਕਰੀਏ। ਦੱਸਦੀਆਂ ਵੀ ਨਹੀਂ ਫੇਰ ਛੁੱਟੀ ਕਰ ਕੇ ਪੈ ਜਦੀਆ
ਹਾਂ ਤਾਂ ਇਹ ਸ ਦਿੱਕਤ ਤਾਂ ਆਹੀ ਹੈਗੀ ਰਾਤ ਪਹਿਲੇ ਦੱਸ ਦੇਣ ਤੇ ਬੰਦਾ ਕੰਮ ਕਰ ਲੈਂਦਾ ਏ। ਹੁਣ ਐਂਡ ਟਾਈਮ ਤੇ ਦੱਸਣਗੇ ਉਹ ਵੀ ਫ਼ੋਨ ਕਰਕੇ ਪੁੱਛੋ। ਆ ਰਹੀਓ ਜਾਂ ਨਹੀਂ ਆ ਰਹੀਓ?
ਆਪਣੇ ਆਪ ਨੀ ਦੱਸਦੀਆਂ ਹੁਣ ਦੋ ਦਿਨ ਹੀ ਆਈ ਸਫ਼ਾਈ ਵਾਲੀ ਦੱਸਿਆ ਨੀ ਇਹਨੇ ਪਹਿਲੇ ਦਿਨ ਵੀ ਊਡੀਕ ਊਡੀਕ ਕੇ ਢਾਈ ਵਜੇ ਮੈਂ ਬੌਕਰ ਮਾਰੀ ਏ। ਕੱਲ ਵੀ ਨੀ ਆਈ। ਕੱਲ ਵੀ ਉਡੀਕ ਉਡੀਕ ਕੇ ਫੇਰ ਮੈਂ ਫੋਨ ਕੀਤਾ। ਫ ਬਾਨੇ ਇਹਨਾਂ ਦੇ ਨਵੇਂ ਵੇਂ ਹੁੰਦੇ ਨੇ।
ਹਰੇ ਬੜੇ ਨਵੇਂ ਨਵੇਂ ਬਹਾਨੇ ਸਾਡੇ ਤੇ ਐਵੇਂ ਐਵੇਂ ਦੇ ਬਹਾਨੇ ਮਾਰ ਦੀ ਕਭੀ ਕੋਈ ਬਿਮਾਰ ਹੋ ਗਿਆ ਕਭੀ ਕੋਈ ਬਿਮਾਰ ਹੋ ਗਈ।
ਹਾਂ ਸਹੀ ਕਰਦੀ ਹੈ ਛੁੱਟੀ ਕਰਨੀ ਹੋਏ ਨਾ ਕ ਪੇ ਰੁਟੀ ਬਿਮਾਰ ਹੋ ਗਈ ਕਭੀ ਭਾਭੀ ਬਿਮਾਰ ਹੋ ਗਈ ਕਭੀ ਭਾਈ ਬਿਮਾਰ ਹੋ ਗਿਆ ਦੇਖਣੇ ਜਾ ਰਹੀ ਹੂੰ ਫਲਾਨ ਹੈ।
ਹਾਂ ਐ ਐਵੇਂ ਕਰਦੀ ਹ ਸਾਡੀ ਵੀ ਐਵੇਂ ਕਰਦੀ ਹੈ।
ਯਾਂ ਫੇਰ ਆਪ ਬਿਮਾਰ ਹੋ ਜਾਂਦੀਆਂ ਨੇ।
ਹਾਂ ਉਹੀ ਮੇਰੀ ਮੇਰੀ ਤੇ ਸਫ਼ਾਈ ਵਾਲੀ ਤੰਗ ਕਰਦੀ ਏ ਜ਼ਿਆਦਾ।
ਅੱਛਾ, ਸਾਡੀੇ ਤੇ ਹੈ ਦੋਨੋ ਏਸ ਸਾਰੀਆਂ ਹੀ ਇੱਕੋ ਜਿਹੀਆਂ ਹੁੰਦੀਆਂ ਨੇ ਕੋਈ ਨੀ
ਸਹੀ ਗੱਲ ਐ ਸ ਓਹੀ ਪਹਿਲੇ ਸ਼ੁਰੂ ਸ਼ੁਰੂ 'ਚ ਵਧੀਆ ਆਉਂਦੀਆਂ ਐਂ ਹਾਂ ਸ਼ੁਰੂ ਸ਼ੁਰੂ 'ਚ ਬੜੀ ਵਧੀਆ ਵਾ ਹਾਂ।
ਸ ਸੋਹਨਾ ਕੰਮ ਕਰਕੇ ਦਿਖਾ ਦਿੰਦੀਆਂ ਦੋ ਚਾਰ ਦਿਨ। ਬਸ ਫੇਰ ਉਹੀ ਪੋਚੇ ਮਾਰਦੀਆਂ ਨੇ। ਜਸ
ਹੋਰ ਪਤਾ ਵੀ ਨਹੀਂ ਚੱਲਦਾ ਕਦੋਂ ਕਦੋਂ ਕਰਕੇ ਚਲੀ ਜਾਂਦੀਐ। ਪਤਾ ਵੀ ਨਹੀ ਲੱਗਦਾ।
ਹਾਂ ਜਲਦੀ- ਜਲਦੀ -ਜਲਦੀ -ਜਲਦੀ ਕਰਕੇ ਚੱਲ ਓ ਗਏ ਓ ਗਏ। ਕੰਮ ਕੋਈ ਕਰਦੀਆਂ ਥੋੜੀ ਨਾ ਸਹੀ। ਹੁਣ ਮਜਬੂਰੀ 'ਚ ਲਾਣੀ ਪੈਂਦੀ ਏ ਸਾਰਾ
ਉਹੀ ਮਜਬੂਰੀ ਹੈਗੀ ਏ, ਮੇਰੇ ਤੋਂ ਤੇ ਜਰਾ ਨੀ ਹੁੰਦਾ ਮੇਰੇ ਤੇ ਗੋਡੇ ਬੜੇ ਪੀੜ ਰਹਿੰਦੇ ਨੇ।
ਤੁਹਾਡੇ ਵੀ ਗੋਡੇ ਪੀੜ ਮੇਰਾ ਤੇ ਆਪ ਇੱਕ ਗੋਡਾ ਬੜਾ ਹੀ ਪੀੜ ਰਿੰਦਾ ਏ ਖੱਬਾ।
ਹਾਂ ਮ ਮੈਨੂੰ ਆਪ ਬੜੀ ਪਰੇਸ਼ਾਨੀ ਹੁੰਦੀ ਪਈ ਏ।
ਅੱਛਾ। ਤੁਹਾਡੀ ਤੇ ਨੀ ਹਜੇ ਏਜ ਇਨੀ ਹੈਗੀ। ਮੇਰੀ ਤੇ ਹੋ ਗਈ ਹੈ ਚਲੋ ਏਜ ਦੇ ਸਾਬ ਨਾਲ ਫ਼ਰਕ ਪੈਂਦਾਂ।
ਨਹੀਂ ਉਮਰ ਤੇ ਹੁਣ ਵੱਧਦੀ ਉਮਰ ਤਾਂ ਵੱਧਦੀ ਪਈ ਏ। ਹੋਰ ਰੋਟੀ ਪਾਣੀ ਖਾ ਲੀ।
ਸੈਰ ਸੂਰ ਕਰਣ
ਬਸ ਐਹੀ ਈ ਸਾਡੇ ਨਾ ਇੱਥੇ ਹੁਣੇ ਥੋੜੇ ਟਾਈਮ ਪਹਿਲੇ ਨਾ
ਹਮ। ਕੋਈ ਨ ਆ ਗਿਆ ਸੀ ਮੈਂ ਨਾ ਦੋ ਮਿੰਟ ਮੈਂ ਕੇ ਦੇਖਾ ਕੋਨ ਆਇਆ ਏ ਗੇਟ ਤੈ ਤੇ ਕੋਈ ਆਯਾ ਸੀ ਤੇ ਮੈਂ ਕਿਹਾ ਚਲੋ ਹਾਂ ਹਾਂਜੀ ਤੁਸੀਂ ਕੀ ਕਹਿ ਰਹੇ ਸੀ ਮੈਂ ਵੀ ਕਹਿੰਦੀ ਪਈ ਸੀ ਗੋਡਾ ਦਰਦ ਹੁੰਦਾ ਪਿਆ ਕੋਈ ਦੱਸੋ ਕੋਈ ਹੈ ਤੁਹਾਡੇ ਕੋਲ ਨੁਸਖਾ ਕੋਈ ਤੇਲ ਤੂਲ। ਕੋਈ ਟਿਊਬ ਟਓਬ ਹੈਗੀ। ਏ ਕੋਈ
ਮੈਂ ਤੇ ਮੂਵ ਲਾ ਲੈਣੀ ਹਾਂ ਮੈਂ ਤੇ ਮੂਵ ਲਾ ਲੈਂਣੀ ਹੁੰਣੀ ਹਾਂ ਜ਼ਿਆਦਾ
ਅੱਛਾ ਆਵਾਜ਼
ਹਾਂ-ਹਾਂ ਮੂਵ ਲਾ ਲੈਂਣੀ ਹਾਂ ਮੈਂ
ਹਾਂ ਸੈਰ ਵੀ ਕਰਨ ਜਾਂਦੀ ਹਾਂ ਮੈਂ ਤੇ ਕਿੰਨੀ ਫੇਰ ਵੀ ਕਹਿੰਦੇ ਨੇ ਸੈਰ ਵੀ ਕਰੋ ਜਿਆਦਾ
ਉਹੀ ਮੋਟਾਪਾ ਵੀ ਮੋਟਾਪਾ ਵੀ ਆਂਦਾ ਪਯਾ
ਹਾਂ ਮੋਟਾਪੇ ਦਾ ਤੇ ਹੁਣ ਕੁਛ ਨੀ ਕਰ ਸਕਦੇ ਹੁਣ ਆਪਣੀ ਤਰਫੋਂ ਤੇ ਕੋਸ਼ਿਸ਼ ਕਰਨੇ ਆ ਸਵੇਰੇ ਵੀ ਸੈਰ ਕਰਨੀ ਆ ਇਹਨਾਂ ਨਾਲ ਜਾਣੀ ਹਾਂ ਸੈਰ। ਕਰਨ ਐਕਸਰ ਤਾਹੀਂ ਉੱਥੇ ਪਾਰਕ ਚ ਮਸ਼ੀਨਾਂ ਵੀ ਲੱਗ ੀਆਂ ਹੋਇਆਂ ਨੇ ਮਸ਼ੀਨਾਂ ਬੜੀ ਵਧੀਆ ਲੱਗੇ। ਈਆਂ ਨੇ ਉਹ ਪੈਡਲ ਵਾਲੀਆਂ
ਸਾਡੇ ਵੀ ਇੱਥੇ ਬੜੀ ਮਸ਼ੀਨਾਂ ਲੱਗੀਆਂ ਹੋਈਆਂ ਤਰ੍ਹਾਂ-ਤਰ੍ਹਾਂ ਦੀਆਂ ਤੇ ਮੈਂ ਵੀ ਜਾਂਣੀ ਹੁੰਣੀ ਹਾਂ ਸਵੇਰੇ ਵੋਕ
ਆਹ ਉਹ ਸਭ ਤੋਂ ਵਧੀਆ ਇਹੀ ਹੈ। ਇਹ ਦਵਾਈਆਂ ਨਾਲੋ ਤੇ ਚੰਗਾ ਤੇ ਇਹ ਇਹ ਚੀਜ਼ ਕਰਲੋ ਨਾ ਇਹ ਯੋਗਾ ਵੋਗਾ ਕਰਲੋ ਬਾਰ ਸੈਰ ਸੂਰ ਕਰ ਲੋ ਉਹ ਠੀਕ ਰਹਿੰਦਾ ਜ਼ਿਆਦਾ।
ਹਾਂ ਦਵਾਈਆਂ ਨਾਲੋ ਤੇ ਸ ਇਹੀ ਸਹੀ ਏ।
ਦਵਾਈ ਤੇ ਪਤਾ ਖਾਣ ਨ ਮੇਰੇ ਹਹ ਮੈਨੂੰ ਤਾਂ ਦਵਾਈ ਖਾਣ ਨੀ ਆਉਂਦੀ ਮੈਂ ਤੇ ਖਾ ਨਹੀਂ ਸਕਦੀ ਦਵਾਈ
ਮੈਂ ਆਪ ਜਦੋਂ ਨਾਗਾ ਨੀ ਪਾਉਂਦੀ ਦਵਾਈ ਉਹ ਐਕਸਰਸਾਈਜ਼ ਦਾ
ਹਾਂਜੀ ਉਹ ਤੇ ਹੈ ਹੀ ਹੁਣ ਦੇਖੋ ਹੁਣ ਆਪਣੇ ਸਰੀਰ ਦੀ ਕੇਅਰ ਕਰਾਂਗੇ ਤੇ ਤਾਂ ਹੀ ਹੈ ਨਾ ਹੁਣ ਕਿਸੇ ਨੇ ਕਾਰ ਥੋੜ੍ਹੀ ਦੇਣਾ
ਤੇ ਹੋਰ ਆਪਣੇ ਆਪ ਹਮ ਆਪਣੇ ਆਪ ਹੀ ਕਰਨਾ ਪੈਂਦਾ ਹੈ
ਅੱਜ ਕੱਲ੍ਹ ਟਾਈਮ ਕਿਸੇ ਕੋਲ ਨੀ ਹੈ ਐ ਅਪ ਕੰਮ ਆਪਈ ਕਰਨਾ ਪੈਂਦਾ ਹੈ ਕੋਈ ਕਿਸੇ ਦਾ ਸਾਰਾ ਥੋੜ੍ਹੀ ਹੈ ਹੁੰਦਾ ਹੈ ਸਰੀਰ ਆਪਣਾ ਹੀ ਸਹੀ ਹੋਣਾ ਚਾਹੀਦਾ ਆਪਣੇ ਸਰੀਰ ਤੋਂ ਵੱਧ ਕੇ ਮਿੱਤਰ ਕੋਈ ਨੀ ਹੈਗਾ ਅੱਜ ਕੱਲ
ਹਾਂ ਤੇ ਜਾਣਦੇ ਹੋ ਅਹ ਇੱਥੇ ਨਾ ਸਾਡੇ ਯੋਗਾ ਕਲਾਸ ਵੀ ਲੱਗਦੀਆਂ ਤੇ ਮੈਂ ਉੱਥੇ ਵੀ ਚਾ ਦੀ ਵੀ ਹਾਂ।
ਅੱਛਾ। ਕਿਹੜੀ ਕਲਾਸ ਏ ਯੋਗਾ ਅੱਛਾ ਤੁਹਾਨੂੰ ਫਰਕ ਪੈਂਦਾ ਪਿਆ ਉਹਦੇ ਨਾਲ ਫਿਰ।
ਪੈ ਗਿਆ ਮੰਨੁ ਤੇ।
ਅੱਛਾ, ਮੈਨੂੰ ਵੀ ਦੱਸਨਾ ਫੇਰ ਮੈਂ ਵੀ ਜੌਇਨ ਕਰ ਲਾਂਗੀ। ਕਿੰਨੇ ਵਜੇ ਜਾਂਦੇ ਔ ਕਿੰਨੀ ਫੀਸ
ਮੈਂ ਇਸੀ ਟਾਈਮ ਜਾਂਨੀ ਯਾਂ ਵੈਸੇ ਤੇ। ਫੀਸ ਔਨੀ ਏ ਭੈਨ ਜੀ ਫੀਸ ਤਾਂ ਜਾਦਾ ਈ ਏ।
ਕਿੰਨੀ ਹੁੰਦੀ? ਫੇਰ ਵੀ।
ਤੇ ਗਿਆਰਾਂ ਸ ਔ ਹੈਗੀ ਏਪੇਲਾ ਮਹੀਨਾ, ਨਈ ਗਿਆਰਾਂ ਸੌ ਪੇਲਾ ਮਹੀਨਾ ਐ ਹੈ ਫੇਰ ਦੂਸਰੇ ਮਹੀਨੇ ਤੋਂ ਬਾਈ ਸੌ ਹੈਗੀ ਏ।
ਅੱਛਾ ਹਾਂ ਏਨੀ ਤੇ ਲੱਗੇ ਗੀ ਈ ਹੁਨ। ਹਾਂ ਚਲੋ ਘਰ ਨੀ ਹੋ ਪਾਂਦੀ ਨਾ।
ਫੇਰ ਹੋ ਔਨਾਂ ਦਾ ਸਭ ਕੁਛ ਆਪਨਾ ਹੈਗਾ ਏ ਔ, ਕੱਪੜੇ ਵੀ ਆਪ ਦਿੰਦੀ ਏ ਫੇਰ।
ਅੱਛਾ।
ਉਹਦੀ ਆਪਨੀ ਡਰੈਸ ਕੋਡ ਹੈਗਾ, ਤੇ ਔ ਵੀ ਦਿੰਦੀ ਏ।
ਅੱਛਾ।
ਹਾਂ। ਤੇ ਚੱਲ ਚੱਲਨਾ ਤੁਸੀਂ ਵੀ ਚੱਲਨਾ ਸੀ। ਸਾਥ ਹੋ ਜਾਏਗਾ।
ਹਾਂ ਤੁਈ ਸਵੇਰੇ ਜਾਂਦੇ ਔਂ ਕਤੋਂ ਜਾਂਦੇ ਔਂ ਸ਼
ਮੈਨੂੰ ਸਵੇਰੇ ਟਾਈਮ ਮਿਲ ਜਾਂਦਾ ਮੈਂ ਸਵੇਰੇ ਚੱਲੇ ਜਾਨੀ ਆ ਕਿਸੀ ਵੀ ਟਾਈਮ ਜਾ ਸ ਸਕਦੇ ਹੋ ਸਵੇਰੇ ਹਾਂ ਵੈਸੇ, ਵੈਸੇ ਇੱਕ ਟਾਈਮ ਪਾ ਲੋ ਤੇ ਔ ਜਾਦਾ ਵਧੀਆ ਰੇਂਦੈ ਪਰਮ ਕਦੀ-ਕਦੀ ਹੋ ਜਾਂਦਾ ਵੇ ਤਾਂ ਮੈਂ ਕਦੀ ਸਵੇਰੇ ਚੱਲ ਜਾਂਦੀ ਆਂ ਕਦੀ ਸ਼ਾਮੀ ਚਲੇ ਜਾਨੀ ਆ। ਬੜੀ ਵਧੀਆ ਐਕਸਰਸਾਈਜ਼ ਕਰਾਂਦੀ ਔ ਬੜਾ ਵਧੀਆ ਯੋਗਾ ਕਰਾਂਦ ਏ ਮੈਨੂੰ ਤੇ ਬੜਾ ਸਈ ਲੱਗੇਆ।
ਹਾਂ ਵੈਸੇ ਫ਼ਾਇਦਾ ਤੇ ਸਵੇਰੇ ਜਾਨ ਦਾ ਈ ਏ। ਸਵੇਰੇ ਜਾਨ ਚਾਈਦਾ ਵੈਸੇ। ਮੈਂ ਪੁੱਛਾਂਗੀ ਫੇਰ ਐ ਮੈਂ ਹੁਨ ਮਨੂੰ ਜੇ ਕੈਨਗੇ ਤੇ ਮੈਂ ਕਿ ਮੈਂ ਵੀ ਜੌਇਨ ਕਰ ਲਾਂਗੀ
ਹਾਂ ਨਾਲ ਈ ਚੱਲਨਾ ਤੁਆਨੂੰ ਵੀ ਨੇੜੇ ਈ ਪਏਗਾ ਦੂਰ ਤੇ ਨਈ ਹੈਗਾ
ਹਾਂ ਜਿੰਨਾ ਤਾਨੂੰ ਪੇਂਦੈ ਔਨਾ ਈ ਸਾਨੂੰ ਪੈਨੈ ਬਰਾਬਰ ਈ ਪੈਨੈ ਹਾਂ ਕੋਈ ਦੇਰ ਨੀ ਲੱਗਦੀ ਐਕਟੀਵਾ ਤ ਤੇ ਘੰਟ ਘੰਟੇ ਦੀ
ਉਹ ਨਾ ਔਦੇ ਸੈਸ਼ਨ ਦੇ ਡੀਪੈਂਡ ਕਰਦਾ ਕਿਵੇਂ ਦਾ ਹੈਗੈ ਕਦੀ ਕ ਵਾਰ ਦੋ ਘੰਟੇ ਵੀ ਲੱਗ
ਅੱਛਾ
ਹਾਂ ਆਪਨੇ ਤੇ ਵੇ ਬਾਕੀ ਤੇੇ ਡੇਢ ਘੰਟੇ ਚ ਹੋ ਜਾਂਦੀ ਏ ਫੇਰ ਕਾਫ਼ੀ ਦਿਨ ਹੋ ਗਏ ਜਿਵੇਂ ਮੈਂ ਜਾਂਦੀ ਪੀ ਆਂ ਡੇਢ ਘੰਟੇ
ਦੋ ਘੰਟੇ ਤੇ ਫੇਰ ਨਿਕਾਲਣੇ ਪੈਨਗੇ ਕਿਔਂ ਆਂ ਜਾ ਆਨ ਜਾਨ ਦਾ ਵੀ ਤੇ ਟੈਮ ਵੀ ਦੋ ਦੋ ਘੰਟੇ ਤੇ ਮੰਨ ਕੇ ਚੱਲੋ ਲੱਗ ਜਾਨਗੇ
ਹਾਂ
ਆਪਨੇ ਆਸਤੇ ਦੋ ਘੰਟੇ ਨਿਕਾਲਨੇ ਦਿੰਨ ਚੋਂ
ਔਖ਼ੇ ਨੇ ਬੜਾ ਔ ਖਰ
ਅਸੀਂ ਬੱਚਿਆਂ ਦਾ ਸਾਰਾ ਦਿਨ ਕਰਦੇ ਰਹਿੰਦੇ ਆਂ। ਆਪਣੇ ਵਾਸਤੇ ਦੋ ਘੰਟੇ ਨਿਕਾਲ ਲਏ। ਬੜੇ ਮੁਸਕ
ਔਖਾ ਹੈ ਔਖਾ ਹੈਗਾ ਬੜਾ ਹਾਂਜੀ। ਚੱਲ ਨਾ ਫਿਰ ਤੁਸੀਂ ਮੈਨੂੰ ਦੱਸਦੇ ਨਾ ਤੁਸੀਂ ਜਾਣਾ ਹੋਏਗਾ ਤੇ ਹੂੰ -ਹੂੰ ਹਾਂ ਦੱਸ ਦੱਸ ਦੇ ਨਾ ਮੈਨੂੰ ਅੱਜ ਕੱਲ 'ਚ ਹੀ ਹੂੰ। ਚਲੋ ਕਰਨੀ ਆ ਫਾਂ
ਠੀਕ ਠੀਕ ਹੈ
ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।